ਹਾਂਜੀ! ਹੋਰ ਕੀ ਹਾਲ ਚਾਲ ਆ?
ਵਧੀ, ਪੈਲੀ ਪੇ ਜੀ।
ਜਿਉਂਦੇ ਰਹੋ, ਵੱਡੀਆਂ ਉਮਰਾਂ ਹੋਰ ਕੀ ਹਾਲ ਚਾਲ ਐ,, ਬਸ ਵਧੀਆ, ਠੀਕ ਐ। ਹੋਰ, ਹੋਰ ਕੀ ਕਰਦੇ?
ਹੋਰ ਬੱਚ ਮੈਂ ਕੁਛ ਵੀ ਨੀ ਉਹ ਲਾਈਟ ਗਈ ਵੀ ਸੀ ਤੇ ਮੈਂ ਤੁਹਾਨੂੰ ਪਤਾ ਅਗਰ ਮੈਂ ਰਾਤੀ ਵੀ ਨਉਣਾ ਹੁੰਦਾ ਤੇ ਹੁਣ ਲਾਈਟ ਉਹ ਟੈਂਕੀ ਟੂੰਕੀ ਪਾਣੀ ਦੇ ਨਾਲ ਹੀ ਨਉਂਦਾ, ਮੇਰੀ ਆਦਤ ਹੈਗੀ ਚੱਲ ਸਮਾਸੀਬਲ ਦਾ ਲੱਗਾ ਹੋਵੇ ਤੇ ਚੱਲ ਖੁਲਾ ਪਾਣੀ ਆ ਜਾਂਦਾ ਜਰਾ ਕ, ਮੈਂ ਤੇ ਉਹ ਸਮਾਸੀਬਲ ਟੂਟੀਆਂ ਜਿਹੜੀਆਂ ਸੀਗੀਆ ਉਹ ਵੀ ਦੂਜੀਆਂ ਲਵਾਈਆਂ ਚੱਲ ਡਾਇਰੈਕਟ ਪਾਣੀ ਆਉਂਦਾ ਨਾ ਸਿੱਧਾ।
ਅੱਛਾ- ਅੱਛਾ। ਠੀਕ ਆ, ਠੀਕ ਆ।
ਆਹੋ ਓ -ਓ ਦੂਜੇ ਉਹਦਾ ਫਲੋ ਦੂਜਾ ਕਰਾਇਆ ਹੋਇਆ, ਫਟਾਫਟ ਚੀਜ਼ ਮੰਨ ਲਓ ਆਪਣਾ ਟੱਪ ਭਰੇ ਪਏ, ਉਹ ਜਿਹੜੀਆਂ ਦੂਜੀਆਂ ਵਾਂ ਟੈਂਕੀ ਆਲੀਆਂ ਜਾਂ ਦੂਸਰੀਆ ਦੂਜੀਆਂ ਜਾਂ ਗੀਜ਼ਰ ਗੂਜਰ ਵਾਲੀਆਂ ਹੋਣ ਨਾ ਵਿੱਚ ਫਿਲਟਰ ਲੱਗੇ ਹੋਏ ਆ।
ਹੂੰ- ਹੂੰ
ਤੇ ਜਿਹੜੀ ਆ ਵਾਲੀ ਆ, ਇਹ ਤੇ ਸਿੱਧੀ ਚੱਲਦੀ। ਇੱਕ ਆਪਣੇ ਬਾਥਰੂਮ ਇਹ 'ਚ ਕਰਾਈ ਆ ਤੇ ਇੱਕ ਕਰਾਈ ਆ ਆਪਣਾ ਬਾਰ ਵਾਲੇ ਬਾਥਰੂਮ 'ਚ ਜਿਹੜਾ ਬੂਟਿਆਂ ਬਾਟਿਆਂ ਨੂੰ ਪਾਣੀ ਪੂਣੀ ਦੇਣਾ ਹੂੰਦਾ। ਉੱਥੇ ਫਿਰ ਹਾਂ, ਉੱਥੇ ਵੀ ਸਿੱਧੀ ਡਾਇਰੈਕਟ ਪਾਇਪ ਲਾਤੀ ਐ ਕਿ ਚਲੋ ਆਪਣਾ ਫਿਰ ਵੀ ਠੰਡਾ- ਠੰਡਾ ਹੀ ਹੁੰਦਾ ਆ ਦੀਦੀ।
ਹੂੰ -ਹੂੰ
ਹੂੰ ਤੇ ਮੰਨ ਲਓ ਟੈਂਕੀ ਦਾ ਪਾਣੀ ਹੁਣ ਚਲੋ ਉਹ ਵੱਖਰੀ ਗੱਲ ਅੱਜ ਮੌਸਮ ਥੋੜਾ ਜਿਹਾ ਉਹ ਤਰ੍ਹਾਂ ਦਾ ਹੋ ਗਿਆ ਕਿ ਜੇ ਮੌਸਮ ਹੋਵੇ ਤਾਂ ਏਦਾ ਹੀ ਪਾਣੀ ਆਉਣਾ ਟੈਂਕੀ 'ਚ ਵੀ।
ਫਿਰ ਤਾਂ ਨਿਰਾ ਅੱਗ ਵਰਗਾ ਪਾਣੀ ਆਂਦਾ। ਹੂੰ ਬਸ ਵਧੀਆ।
ਸਾਡੇ ਇਥੇ ਨਹੀਂ ਆਉਂਦਾ ਵੈ
ਇਹ ਹਾ ਚਲੋ, ਕੀ ਆ ਕੀ ਮਾਲਕ ਦੀ ਕਿਰਪਾ ਦੀ ਵਜ੍ਹਾ ਦੇ ਨਾਲ ਹੀ ਹਾਂ ਨਈ-ਨਈ ਹੈਗਾ ਤੇ ਚਲੋ, ਉਹਨਾਂ ਦਾ ਸਾਰਾ ਕੁਛ, ਪਹਿਲਾਂ ਹੀ ਓਦੋ ਦੀ ਉਹ ਫੋਰਲੇਸ ਟੈਂਕ ਕੀ ਲਵਾਈ ਹੋਈ ਐ, ਕੀ ਤੱਤਾ ਪਾਣੀ ਨੀ ਆ ਸਕਦਾ ਹਾਂ ਥੋੜ੍ਹਾ ਜਿਹਾ ਹੋਟ ਹੋ ਸਕਦਾ ਵਾ ਬਟ ਇੰਨਾ ਨੀ ਹੋ ਸਕਦਾ ਕਿ ਜਿਹੜਾ ਬਿਲਕੁਲ ਹੀ ਉਹ ਅਜਿਹਾ ਸੂਰਜ ਵਾਂਗੂ ਤਪਿਆ ਈ ਆਵੇ
ਅੱਛਾ- ਅੱਛਾ ਨਈ ਇਹ ਕਿਹੜੀ ਟੈਂਕੀ ਦੂਜੀ ਐ ਸੀਮਿੰਟ ਵਾਲੀ
ਨਈ ਸੀਮਿੰਟ ਵਾਲੀ ਨੀ ਦੀਦੀ ਮੈਂ ਫੋਰ ਲੇਅਰਜ ਲਵਾਈ ਐ ਨਾ ਓਸ'ਚ' ਪੰਜ ਸਾਲ ਦੀ ਗਰੰਟੀ ਹੁੰਦੀ ਆ ਤੇ ਹੁਣ ਤੇ ਤੁਹਾਨੂੰ ਪਤਾ ਕੀ ਹੁਣ ਮੈਨੂੰ ਆਏ ਨੂੰ ਵੀ ਘਰੇ- ਘਰੇ ਦਸ ਸਾਲ ਹੋ ਗਏ ਹੋਣੇ ਆ, ਦਸ- ਬਾਰਾਂ-ਬਾਰਾਂ ਸਾਲ ਤੋਂ ਵੀ ਜ਼ਿਆਦਾ ਹੋ ਗਏ ਹੋਣੇ ਮੈ ਤੇਰਾ ਸੰਨ 'ਚ' ਇੱਥੇ ਆਇਆ ਹਾਂ ਤੇਰਾਂ ਤੇ ਤੇਈ ਉਹ ਹੋ ਗਏ ਦਸ ਤੇ ਅਗੋ ਉੱਪਰ ਹੋ ਗਏ ਪੰਜ ਸਾਲ
ਹੂੰ
ਮਤਲਬ ਕਿ ਪੰਦਰਾਂ ਕੁ ਸਾਲ ਹੋਈ ਗਈ ਏ, ਚਲੋ ਵਰੰਟੀ ਦੇ ਵਿੱਚ ਚੀ ਗੀ ਸੀਗੀ ਉਹ ਆਪਣਾ ਪੰਜ ਸਾਲ ਦੀ ਗਰੰਟੀ ਸੀਗੀ ਕੀ ਆਪਣਾ ਤੁਆਨੂੰ ਗਰਮ ਪਾਣੀ ਨੀ ਆ ਸਕਦਾ। ਗਰਮ ਪਾਣੀ ਤੇ ਨਈ ਆਇਆ ਚਲੋ ਦਸ ਸਾਲ ਨੀ ਆਇਆ ਉਹਨਾਂ ਨੇ ਪੰਜ ਸਾਲ ਦੀ ਗਰੰਟੀ ਦਿੱਤੀ ਸੀ ਪਰ ਆਇਆ ਦੱਸ ਸਾਲ ਨੀ, ਤੇ ਹੁਣ ਥੋੜਾ ਜਿਹਾ ਨਾ ਮਹਿਸੂਸ ਹੁੰਦਾ ਕੀ, ਆਦਾ ਵਾ ਆਪਣਾ
ਅੱਛਾ- ਅੱਛਾ।
ਹਰ
ਮੁਨਿਆਰ ਹੁੰਦੀ ਐ, ਅੱਜ ਅਗਲੇ ਨੇ ਪੰਜ ਸਾਲ ਦੀ ਵਰੰਟੀ ਦਿੱਤੀ ਐ, ਦਸ ਸਾਲ ਆ ਗਿਆ ਪਾਣੀ ਤੁਹਾਨੂੰ ਉਸ ਤਰ੍ਹਾਂ ਤੇ ਪੰਜ ਸਾਲ ਤੀ ਹੋਰ ਕਰਾਂ ਗਿਆਰਾਂ ਸਾਲ ਤਹਾਨੂੰ ਹੋ ਗਏ।
ਆਹੋ ਉਹੀ ਤੇ, ਹਾਂ
ਹੂੰ, ਹੋਰ ਸਭ ਪਰਿਵਾਰ ਵਧੀਆ?
ਸਭ ਵਧੀਆ- ਸਭ ਵਧੀਆ, ਠੀਕ-ਠਾਕ ਚੁੱਲੀ ਜਾਂਦਾ
ਚਲੋ ਵਧੀਆ ਭਾਈ
ਨਿਕਲੀ ਜਾਂਦਾ ਟਾਈਮ ਹੂ
ਕੋਈ ਖੁਸ਼ ਲੱਗਦੇ ਹੋ ਹਨਾ
ਹਾਂ ਉਹ ਹੋਰ ਕੀ ਏ।
ਆਏ ਓ, ਮੈਂ ਅੱਜ ਨਾ ਅੱਜ ਇਹਨਾਂ ਨੇ ਨਾ ਜ ਨੇ ਵਟਸਐਪ ਤੇ ਸਟੇਟਸ ਪਾਇਆ ਦਾਦਾ ਜ ਖਲੋ ਤੇ ਆ ਨਾਲ ਭਾਪਾ ਖਲੋਤਾ ਐ ਕਿਸੇ ਵੇਲੇ ਨਾ ਮੰਨ ਆਹਾ ਤੇ ਵਿੱਚ ਸੋਨੂੰ ਖਲੋਤਾ ਕੇ ਨਾਲ ਸੋਨੂੰ ਦਾ ਪੁੱਤ ਖਲ੍ਹੋਤਾ ਤੇ ਮੈਂ ਕਿਹਾ ਮੇਰੇ, ਨਈ ਵੈਸੇ ਇੱਕ ਮਨ 'ਚ' ਆਦਾ ਕਿਸ ਵੇਲੇ ਇਦਾ ਮੈਂ ਕਿਹਾ ਯਾਰ ਮੇਰੀ ਡੈਡੀ ਦੇ ਨਾਲ ਫੋਟੋ ਹੈਗੀ ਐ, ਪਤਾ ਹੀ ਆ ਪਰ ਸਾਡੀ ਦਾਦੇ ਦੇ ਨਾਲ ਨੀ ਫੋਟੋ ਹੈਗੀ
ਹਾ
ਬਾਕੀ ਨਈ-ਨਈ ਚਲੋ ਹੁੰਦਾ ਓ ਬਾਕੀ ਮਾਲਕ ਦੀ ਮੋਜ ਐ
ਹੂੰ
ਇਹ ਨੀ ਗੱਲ, ਵੈਸੇ ਵੇਖਣ 'ਚ' ਬੜਾ ਵਧੀਆ ਲੱਗਾ ਪਹਿਲਾਂ ਦਾਦਾ ਖਲੋ ਤਾ ਫਿਰ ਉਹਦਾ ਪਿਉ ਖਲੋਤਾ, ਫੇਰ ਗਾਂ ਉਹਦਾ- ਉਹਦਾ ਪੁੱਤ ਖਲੋਤਾ, ਫੇਰ ਗਾਂ ਉਹਦਾ ਪੁੱਤ ਪਰਪੋਤਰਾ ਖਲੋਤਾ ਵੇਖੋ ਹਨਾ, ਐ ਬੜੀ ਵੱਡੀ ਗੱਲ ਹੁੰਦੀ ਆ, ਹੁੰ
ਹਾਂ।
ਹੁੰ,
ਇਹ ਇਹਨਾਂ ਨੇ ਖਿੱਚੀ ਕਹਿੰਦੇ ਚਾਰ ਪੀੜੀਆਂ ਫੋਟੋ
ਹਾਂ, ਨਹੀਂ-ਨਹੀਂ। ਵੈਸੇ ਵੀ ਜਦੋਂ ਅਹ ਦਿਵਿਆ ਦਾ ਵਿਆਹ ਹੋਣ ਵਾਲਾ ਹੀ ਤੇ ਸਾਰੇ ਜਣੇ ਕਹਿੰਦੇ ਕਿ ਨਾ ਜੀ ਹਾਂਜੀ ਉਤਰਾ ਜੀ, ਹਾਂਜੀ। ਤੇ ਵੇਲੋ ਸਬੱਬ ਕਿਹਦਾ ਬੰਨਾ ਸੀ, ਤੇ ਗਿਆ ਕਿਹੜਾ ਤੇ ਈ ਲੀਲਾ ਮਰੀ ਦੇ
ਹੈਂ ਵੇਖ ਲੋ ਹਨਾ, ਸਾਰੇ ਗ ਵੇਖ ਮਤਲਬ ਕਿ ਕਹਿ ਨਹੀਂ ਸਕਦਾ ਕਿ ਕੋਈ ਏਦਾਂ ਹੋ ਸਕਦਾ ਵਾ, ਪਰ ਉਹ ਉਲ ਟ ਹੋ ਗਿਆ ਕੰਮ ਉਹਦਾ
ਵਿਧੀ ਦਾ ਵਿਧਾਤਾ ਅੱਗੇ, ਮੈਂ ਜਦੋ ਤੁਹਾਡੀ ਚਈ ਦੇ ਤੁਹਾਡੀ ਚਈ ਵੱਲੋਂ ਜਦੋਂ ਸਾਰਾ ਕਰਕੇ ਆਇਆ ਨਾ ਤੇ ਮੈਨੂੰ ਨਾ ਦਿਵਿਆ ਕਹਿੰਦੀ ਮਾਮਾ ਜੀ ਹੁਣ ਠੀਕ ਐ ਸਾਰਾ ਕੁਝ, ਮੈਂ ਕਿਹਾ
ਇੱਕ-ਇੱਕ ਸਟੇਜ ਰਹਿੰਦੀ ਐ, ਲੈ ਤੁਸੀ ਡਰਾਈ ਜਾਣ ਡਏ ਜੇ ਮੈਂ ਕਿਹਾ ਹੁਣ ਪੁੱਤ, ਹੁਣ ਮੈਂ ਕੀ ਕਰ ਸਕਦਾ ਹੁਣ ਇੱਕ ਹਜੇ ਮੈਂ ਤੇ ਮੈਂ ਕਿਹਾ ਬਾਕੀ ਐ ਕਿ ਤੇਰੇ ਤੈਨੂੰ ਨੀ ਕੁਛ ਹੁੰਦਾ। ਮੇਰਾ ਵਿਆਹ ਹੋਜੂ ਗਾ ਨਾ, ਮੈਂ ਕਹਿਤਾ ਉ ਤੇਰਾ ਹੋਜੂਗਾ ਬਟ ਇਹ ਹੈਗਾ ਕਿ ਉਤਰਾ ਇੱਕ ਤੁਹਾਨੂੰ ਹੋਰ ਇੱਕ ਨਵਾਂ ਕੋ ਇੰਸੀਡੈਂਸ ਮਿਲੂਗਾ ਕਿ ਜਿਹਦੇ ਵਿੱਚ ਤੁਹਾਨੂੰ ਮਿਲੂਗੀ ਕਿ ਨਹੀਂ ਜੀ ਇਸ ਤਰ੍ਹਾਂ ਤੇ ਫੇਰ ਉਹ ਵੇਲੋ ਰੁਪਾਲੀ ਦਾ ਪਾਪਾ ਨਿਕਲ ਗਿਆ।
ਉਹੀ ਤੇ ਕਹਿੰਦੀ ਸਾਰੇ ਲੈਣ ਚ ਲੱਗੇ ਤਾਂ
ਲੈਨਾ ਚ ਨੀ ਲੱਗੇ ਹੁੰਦੇ। ਨਹੀ ਇਹ ਪਤਾ ਕੀ ਹੁੰਦਾ ਇਹ ਕੋ ਇੰਸੀਡੈਂਸ ਹੁੰਦਾ, ਜਿਸ ਤਰ੍ਹਾਂ ਹੁਣ ਮੰਨ ਲੋ ਹੁਣ ਮੈਂ ਕੱਲਾ-ਕੱਲਾ ਹਾਂ ਤੇ ਮੇਰੇ ਈ ਕੀ ਇਹਦਾ ਅਸੀਂ ਗੱਜ-ਵੱਜ ਕੇ ਈ ਤਰ੍ਹਾਂ ਕਰਾ ਗੇ
ਉਹੀ ਤੇ ਕੀਤਾ ਈ। ਉਹ ਐ ਜਦੋਂ ਮਿਕਸੀ ਚਲਾਈ ਹੋਣੀ ਉਦੋਂ, ਹੁੰ,
ਅ-ਅਰੇਂਜਮੈਂਟ ਵੀ ਸਾਰਾ ਕੀਤਾ ਬਟ ਅ ਉਹ ਬਚਾਰੀ ਦਾ ਉੱਧਰੋਂ ਹੋ ਗਿਆ ਤੇ ਉਹ ਸਾਰਾ ਸਿਸਟਮ ਹੀ
ਹੁੰ,
ਬੇਂਡ ਹੋ ਗਿਆ।
ਬੱਸ-ਬੱਸ ਉਹੀ ਨਾ।
ਚਲੋ ਇਹ ਤਾ ਚੱਲਦਾ ਹੀ ਰਹਿੰਦਾ
ਊਹੋ ਈ ਨਾ। ਹੁੰ,
ਸੋਨੂੰ ਬਾਦਸ਼ਾਹ ਸ਼ਾਡੀ
ਸੋਨੂ ਬਾਦਸ਼ਾ ਵੀ ਠੀਕ ਐ।
ਵਧੀਆ ਚਾਹੀਦਾ, ਖੁਸ਼ ਹੋ ਤਨਾ ਦੇ ਵੈਸੇ ਵਿਚਾਰਾ
ਹਾਂ ਹਾਂ, ਖੁਸ਼ ਆ ਹੁਣ, ਗੱਡੀ ਲਈਏ ਤੇ ਖੁਸ਼ ਹੋਣਾ ਹੀ
ਹਾਂ ਨਹੀਂ- ਨਹੀਂ ਜੀ ਉਦੀਨ ਮੈਨੂੰ ਆਖਦਾ ਮਨੀ ਤੁਸੀਂ ਬੈਠੋ ਤੁਸੀਂ ਚਲਾ ਕੇ ਮੈਂ ਕੀ ਚਲਾ ਕੇ
ਹਾਂ।
ਮੈਂ ਕਿਹਾ ਚਲੋ ਵੱਖਰੀ ਗੱਲ ਤੂੰ ਸਿਆਣਾ ਹੋ ਗਿਆ। ਬਟ ਇਹ ਚੀਜ਼ਾਂ ਵੇਖੀਆਂ ਆ ਸਾਰਾ ਕੁਛ ਨਹੀਂ-ਨਹੀ ਤੁਹੀ ਸਟਾਰਟ ਕਰੋ ਇਹਨੂੰ ਤੇ ਵੇਖੋ ਬਹੁਤ ਵਧੀਆ ਮੈਂ ਕਿਹਾ ਬੜੀ ਖੁਸ਼ੀ ਹੋਈ ਭਰਾਵਾ।
ਚਲੋ ਖੁਸ਼ੀ ਹੇ ਪੇਹਲੇ ਕੇ ਗਿਆ ਮੈਂ ਕਿਹਾ ਪਾਪਾ
ਭਾਵੇ ਚਲੋ ਤੁਹਾਡਾ ਹੁਣ ਜਿੱਥੇ
ਮੈਂ ਕਿਹਾ ਹੁਣ ਤੁਹਾਨੂੰ ਵੀ ਲੈ ਜਾਇਆ ਕਰੋ ਨਹੀਂ ਤਾਂ ਤੁਹੀ ਵੇਖੋ ਫੇਰ ਵੀ ਚਲੋ ਪਿੰਡ ਆਉਣਾ ਜਾਣਾ ਵਾ ਤੇ ਚਲੋ ਬੰਦਾ ਪਰਿਵਾਰ
ਹਾਂਜੀ। ਗੋਲਾ ਲੱਗਦਾ ਥੱਲੇ ਮੈਨੂੰ ਤਾਂ ਹੂੰ ਹਾਂ ਗੋਲਾ ਲੱਗਣ ਡਿਆ ਸੀ ਸ਼ਕਲ ਨਜਰ ਨਹੀਂ ਆਂਦੀ ਪਈ ਗੋਲਾ ਲੱਗਣ ਡਿਆ ਭਲਾ ਮੈਨੂੰ ਪਤਾ ਲੱਗਣ ਡਿਆ ਸ਼ਕਲ ਨੀ ਨਜ਼ਰ ਡਿਆ। ਹੋਰ ਨਮੀ-ਤਾਜੀ?
ਬਸ ਵਧੀਆ ਮੌਝਾ।
ਵਧੀਆ ਚਾਹੀਦੈ ਠੀਕ-ਠਾਕ ਚਾਹੀਦੈ
ਹੋਰ ਤੁਸੀਂ ਸੁਣਾਓ।
ਚੱਲੀ ਜਾਂਦਾ, ਨਿਕਲ ਜਾਂਦਾ ਟੈਮ। ਹੂੰ।
ਨਿਕਲਦਾ ਨਾ ਕਿਹਾ ਕਰੋ, ਨਿਕਲੀ ਜਾਂਦਾ ਟੈਮ।
ਖੁਸ਼ ਹੋ ਗਏ ਟ ਹਰ ਇੱਕ ਚੀਜ਼ ਨੂੰ ਟਾਈਮ
ਹੋ
ਹਾਂ ਨਹੀਂ ਖੁਸ਼ ਖੁਸ਼ ਨਹੀਂ ਹੈਗੀ ਇਹਨੂੰ ਸਾਰੀ ਸਿਚੁਏਸ਼ਨ ਦਾ ਪਤਾ ਵਾ ਇਹ ਹੈ ਕਿ ਚਲੋ ਫੇਰ ਵੀ ਤੁਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਇਐ। ਕਰੋ ਮੈਂ
ਲਾਦੀ ਹਾ ਹਗੇ ਪੂਰਾ ਜੋ ਲਾਨੀ ਤੇ ਹੈਗੀ ਆ ਪਰ ਹੁਣ ਕੀ ਕਰਾ ਫੇਰ ਹੈ ਤੇ ਇਨਸਾਨ
ਨਹੀਂ ਮੈਨੂੰ ਨਹੀਂ ਨਹੀਂ-ਨਹੀਂ-ਨਹੀਂ-ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਪਿਆ ਤੁਹਾਡੇ ਵੱਲੋਂ ਮੈਂ ਤਾ ਤਾਨੂੰ ਤੁਸੀ ਵੱਡੇ ਜੇ ਮੈਂ ਤੁਹਾਡੀ ਕੋਈ ਗ਼ਲਤੀ ਨਹੀਂ ਕੱਢ ਰਿਹਾ ਮੈਂ ਮੈਂ ਇਹ ਕਹਿ ਪ੍ਰਮਾਤਮਾ ਕਰੇ ਕਿ ਚਲੋ ਸਾਰੇ ਰਾਜ਼ੀ ਰਹਿਣ ਆਹੀ ਤੇ
ਨਹੀਂ-ਨਹੀ ਉਹ ਤੇ ਨਹੀ ਹੈਗਾ ਉਹ ਨੀ ਉਹ ਤਾਂ ਠੀਕ ਐ ਤੇ ਮੈ ਵੀ ਮੰਨਦੀਆ ਠੀਕ ਐ ਸਭ ਕੁਛ
ਨਹੀਂ ਹਜੇ - ਹਜੇ ਨਹੀਂਠੀਕ। ਹੋਜੂਗਾ -ਹੋਜੂਗਾ। ਹੋਜੂਗਾ।
ਪਤਾ ਨੀ ਭਰਾਵਾ, ਹੁਣ ਤਾਂ ਹਿੰਮਤ ਹੀ ਹਾਰ ਜਾਂਦੀ, ਹੁਣ ਨੀ ਦਿਲ ਕਰਦਾ।
ਹਿੰਮਤ ਨਹੀਂ ਹਾਰਨੀ ਚਾਹੀਦੀ ਨਾ, ਪਤਾ ਕੀ ਗੱਲ ਆ ਹਮ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਦਾ ਨਾ, ਮੈਂ ਆਪਣਾ ਜਿਸ ਤਰ੍ਹਾਂ ਜਿੰਨ੍ਹਾਂ- ਜਿਨ੍ਹਾਂ ਨੂੰ ਹੈਬਿਟ ਤੇ ਗੱਲ ਕਰੀ ਦੀ ਆ ਮਤਲਬ ਤੇ ਬਾਬਾ ਜੀ ਆਲੀ ਗੱਲ ਆ ਜਾਂਦੀ।
ਹੂ -ਹੂ ਆਹ ਮੰਮੀ ਕਹਿਣਾ ਤਾ ਕਹਿ ਦੋ। ਬੜੀ ਦੇਰ ਬਾਅਦ ਆਏ ਫੇਰ ਬਾਬਾ ਜੀ।
ਹਾਂ ਜਿਨਾ 'ਚ ਹੀ ਜਿਆਦਾ ਤੋਂ ਜ਼ਿਆਦਾ ਅਵੋਡ ਕਰ ਸਕਦੇ ਜੀ। ਉਹਨਾਂ ਕਰਨਾ ਈ ਪੈਣਾ। ਪਤਾ ਨੀ ਇਹ ਪਟੇਗਾ। ਜੇ ਜਿਸ ਤਰ੍ਹਾਂ ਹੁਣ ਆਪਣਾ ਸੋਨੂੰ ਤਾਂ ਐਹ ਹਾਲ ਸੀਗਾ, ਸੋਨੂੰ ਦਾ ਵੀ ਹੁਣ ਥੋੜ੍ਹਾ ਜਿਹਾ ਰਹਿ ਗਿਆ। ਬਸ ਇ ਐ ਮੰਨ ਲਓ ਕੀ ਇੱਕ - ਦੋ ਪੁਆਇੰਟ ਈ ਲਾਈਏ ਬਸ।
ਹੂੰ
ਦੇਵੀਆਂ ਤੇ ਈ ਰਹਿੰਦੀ ਏ ਚਾਰ ਪੰਜ ਮੋਬ
ਆਹੋ, ਉਹ ਵੀ ਘਬਰਾ ਜਾਂਦੀ ਆ ਹੁਣ। ਪਿੱਛੇ ਜੇ ਆਇਆ ਆਇਆ ਹੀ ਫੋਨ, ਮੈਨੂੰ ਕਹਿੰਦੀ ਮੈਂਨੂੰ ਕਹਿੰਦੀ ਆਕਹਿੰਦੀ ਮੇਰਾ ਦਿਲ ਨੀ ਕਰਦਾ ਹੁਣ ਜਾਣ ਨੂੰ। ਪਤਾ ਨੀ ਕਿਉਂ? ਤੇ ਮੈਂ ਕਿਹਾ ਕਿਉਂ ਕੀ ਹੋ ਗਿਆ? ਆ ਨੀ ਮੰਮਾ ਮਿਦੰਰਾ।
ਚਲੋ, ਮੈਂ ਤੁਹਾਨੂੰ ਕਰਦਾ, ਥੋੜ੍ਹੀ ਦੇਰ ਤੱਕ।
ਹਾਂ ਠੀਕ -ਠੀਕ, ਓਕੇ -ਓਕੇ, ਬਾਏ -ਬਾਏ।